ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ ਤੁਹਾਡੇ?
ਹਾਂਜੀ, ਅਸੀਂ ਵਧੀਆ ਤੁਸੀਂ ਸੁਣਾਓ?
ਬਸ ਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ, ਹੁਣੇ ਮੈਂ ਬਣਾ ਕੇ ਆਈ ਸੀ ਰਸੋਈ ਚੋਂ, ਦਾਲ ਬਣਾ ਕੇ ਆਈ ਤੜਕਾ ਲਾਇਆ। ਬਸ ਹੁਣ ਵੇਟ ਕਰ ਰਹੇ ਆ, ਬੱਚੇ ਮੰਗਣਗੇ ਰੋਟੀ ਤੇ ਫ਼ਿਰ ਬਣਾਵਾਂਗੀ ਗਰਮ-ਗਰਮ।
ਅੱਛਾ ਅੱਛਾ, ਹਾਂ ਮੈਂ ਤੁਹਾਡੀ ਮਿਸ ਕੋਲ ਵੇਖੀ ਏ ਮੈਂ ਕਿਹਾ ਫੋਨ ਕਰਾਂ।
ਹਾਂਜੀ, ਹਾਂ ਮੈਂ ਨਾ ਪਹਿਲੇ ਫ਼ੋਨ ਕੀਤਾ ਸੀ ਤੁਹਾਨੂੰ, ਤੁਸੀਂ ਚੁੱਕਿਆ ਨਹੀਂ, ਹਾਂਜੀ।
ਹਾਂ ਉਹ ਮੈਂ ਨਾ ਬਿਜੀ ਸੀ ਜਰਾ, ਕੰਮ ਵਗੈਰਾ ਕਰਦੀ ਪਈ ਸੀ, ਕੱਪੜੇ ਸੀਦੀ ਪਈ ਸੀ। ਉਸ ਤੋਂ ਪਹਿਲੇ ਮੈਂ ਕੱਪੜੇ ਧੋਂਦੀ ਪਈ ਸੀਗੀ।
ਅੱਛਾ, ਹਾਂ ਮੈਂ ਮੈਂ ਕਿਆ ਬਿਜੀ ਹੋਣਗੇ ਠਹਿਰ ਕੇ ਚਲੋ ਆਪੇ ਕਰ ਲੈਣਗੇ।
ਬੱ ਬੱਚਿਆਂ ਕੋਲ ਰਹਿੰਦਾ ਫ਼ੋਨ ਜਾਂ ਤੇ ਜਾਂ ਚਾਰਜਿੰਗ ਤੇ ਲੱਗਾ ਰਹਿੰਦਾ, ਹੱਥ ਚ ਆਂਦਾ ਹੀ ਕਿੱਥੇ ਆ ਫੋਨ।
ਹਾਂ ਐ ਤੇ ਹੈ ਵੇ ਬੱਚੇ ਨੀ ਛੋਡਦੇ ਫੋਨ‌। ਬੱਚਿਆਂ ਦੇ ਹੱਥ ਚ ਰਹਿੰਦੇ ਨੇ ਫ਼ੋਨ, ਆਪ ਤੇ ਕੰਮ ਕੋਈ ਜਰੂਰੀ ਹੋਏ ਤੇ ਤੇ ਬੜੀ ਮੁਸ਼ਕਲ ਮੰਗ-ਮੰਗ ਕੇ ਲੈਣਾ ਪੈਂਦਾ।
ਬਸ ਉਈ ਗੱਲ ਐ ਜੀ ਹਾਂਜੀ, ਤੁਸੀਂ ਦੱਸੋ ਤੁਸੀਂ ਕੀ ਕੈ ਰੇ ਸੀ?
ਹਾਂਜੀ ਮੈਂ ਨਾ ਬਸ ਪੁੱਛਣਾ ਸੀ, ਸਮਰ ਕੈਂਪ ਬਾਰੇ ਪੁੱਛਣਾ ਸੀ। ਤੁਸੀਂ ਸਮਰ ਹਾਂਜੀ, ਸਮਰ ਕੈਂਪ ਲੱਗਦਾ ਨਾ, ਤੁਸੀਂ ਕੈ ਦੇ ਸੀ ਮੈਂ
ਹਾਂਜੀ ਹਾਂਜੀ ਸਮਰ ਕੈਂਪ ਲੱਗਦਾ, ਗੁਰਮਤਿ ਗੁਰਮਤਿ ਸਮਰ ਕੈਂਪ ਨਾ?
ਹਾਂਜੀ ਹਾਂਜੀ, ਉਹ ਮੈਂ ਨਾ ਮੇਰਾ ਭਤੀਜਾ ਹੈਗਾ। ਕਹਿੰਦਾ ਸੀ ਮੈਂ ਨਾ ਗੱਤਕਾ ਸਿੱਖਣਾ, ਉਹਨੂੰ ਬੜਾ ਸ਼ੌਂਕ ਐ ਗੱਤਕੇ ਦਾ, ਤੇ ਮੈਂ ਮੈਂ ਕਿਆ ਸਮਰ ਕੈਂਪ ਤੇ ਚਲਾ ਜਾਇਆ ਕਰ, ਸਮਰ ਕੈਂਪ ਤਾਂ ਮੈਂ ਪਤਾ ਕਰ ਦਿੰਦੀ ਆ ਤੈਨੂੰ।
ਹਾਂ, ਵੈਸੇ ਤੇ ਹੋਣ ਜਿਵੇਂ ਤੁਹਾਨੂੰ ਪ ਤਈ ਐ ਸਕੂਲ ਖੁੱਲ ਗਏ ਨੇ ਤੇ ਬਸ ਸਕੂਲ ਖੁੱਲਣ ਤੋਂ ਪੈਲੇ ਤੱਕ ਦਾ ਈ ਹੁੰਦਾ ਐ। ਦਾਸ-ਪੰਦਰਾਂ ਦਿਨ ਦਾ ਈ ਹੁੰਦਾ ਐ, ਹਾਂ ਤੇ ਹੁਣ ਤੇ ਬਸ ਇ ਇੱਕ ਦਿਨ ਹੀ ਰੈ ਗਿਆ, ਫੇਰ ਕੱਲ ਤੋਂ ਬੱਚੇ ਸਕੂਲ ਜਾਣਗੇ ਸਕੂਲ। ਖੁੱਲਣ ਲੱਗੇ ਨੇ, ਹੁਣ ਤੇ ਕੋਈ ਫੈਦਾ ਹੈਗਾ ਨੀ ਐ ਦੇਖੋ।
ਹਾਂਜੀ, ਓਈ ਮੈਂ ਕਿਹਾ ਚਲੋ ਮੈਂ ਪੁੱਛਾਂਗੀ ਹੁਣ ਦੇਰ ਹੋ ਗਈ ਏ, ਵੈਸੇ ਵੀ ਓ ਗਿਆ ਹੋਇਆ ਸੀ ਨਾ ਨਾਨੀ ਘਰ ਤੇ ਹੁਣ ਈ ਆਇਆ, ਥੋੜੇ ਦਿਨ ਪੈਲੇ ਈ ਆਇਆ।
ਨਈ ਏਥੇ ਗੁਰਮੁਤ ਸਮਰ ਕੈਂਪ ਤੇ ਹਾਂ, ਗੁਰਮੁਤ ਸਮਰ ਕੈਂਪ ਵਿੱਚ ਤੇ - ਸਾਰੇ ਬੱਚਿਆਂ ਨੂੰ ਜਾਣਾ ਚਾਈਦਾ ਐ। ਸਾਰੇ ਬੱਚਿਆਂ ਵਾਸਤੇ ਹੁੰਦਾ ਐ, ਏ ਨੀ ਛੋਟੇ ਬੱਚਿਆਂ ਵਾਸਤੇ ਈ ਹੈਗਾ, ਵੱਡੇ-ਵੱਡੇ ਬੱਚਿਆਂ ਵਾਸ ਤੇ ਵੀ ਐ ਹੁੰਦਾ ਏ, ਹਾਂ, ਬਹੋਤ ਕੁਛ ਸਿੱਖਦੇ ਨੇ ਬ ਛੇ ਏਥੋਂ, ਸਾਡੇ ਤੇ ਸਾਰੇ ਏਰੀਏ ਤੇ ਮਤਲਬ ਸਾਡੇ ਪੂਰੇ ਸ਼ਹਿਰ ਦਾ ਬੱਚਾ, ਮੈਂ ਕੈਨੀ ਆ, ਉੱਥੇ ਆਂਦਾ ਹੋਏਗਾ। ਜਿੰਨਾ ਵੀ ਹਾਂਜੀ, ਉੱਥੇ ਨਾ ਬਚੇ, ਹਾਂ, ਉੱਥੇ ਪੰਜਾਬੀ ਹਾਂ, ਉੱਥੇ ਪੰਜਾਬੀ ਸ ਖਾਂਦੇ ਨੇ ਐਕਟੀਵਿਟੀਜ, ਜਿਵੇਂ ਹੋਰ ਹਾਰਮੋਨੀਅਮ ਹੋਗਿਆ। ਤਬਲਾ ਹੋਗਿਆ, ਹੈਨਾ ਹੋਰ ਉਥੇ ਆਰਟ ਵੀ ਸਿਖਾਂਦੇ ਨੇ।
ਅੱਛਾ।
ਹਾਂ, ਆਰਟ ਵੀ ਸਿਖਾਂਦੇ ਨੇ, ਗਤਕਾ ਸਿਖਾਂਦੇ ਨੇ। ਹੋਰ ਗੇਮਸ ਵੀ ਖਿਲਾਂਉਦੇ ਨੇ, ਜਿਵੇਂ ਛੋ ਟੇ ਬੱਚੇ ਹੁੰਦੇ ਨੇ ਨਾ, ਉਨਾਂ ਨੂੰ ਗੇਮਸ ਖਿਲਾਂਦੇ ਨੇ, ਹੈਨਾ ਸਾਰੇ ਹਾਂ। ਸਾਰੇ ਬੱਚਿਆਂ ਵਾਸਤੇ, ਕੁਛ ਨਾ ਕੁਛ ਹੁੰਦੈ, ਔਰ ਪੇਂਟਿੰਗ ਵੀ ਪਤਾ ਏਨੀ ਪਿਆਰੀ-ਪਿਆਰੀ ਸਿਖਾਂਦੇ ਆ। ਕਦੀ, ਪੰਜ ਪਿਆਰ ਆ ਦੀ ਸਾਰੀ ਡਰੌਇੰਗ ਕਰਨੀ ਸਿਖਾਂਦੇ ਆ, ਹੈਨਾ ਪੰਜ ਕਕਾਰ ਜਿਵੇਂ ਹੁੰਦੇ ਨੇ, ਉਹਨਾਂ ਦੀ ਡਰੌਇੰਗ ਐਵੇਂ ਇਸ
ਹਾਂ, ਬਸ ਐਵੇ ਕੇ ਉੱਥੇ ਬੱਚੇ ਦਾ ਮਤਲਬ, ਬੱਚੇ ਦਾ ਟੈਲੇਂਟ ਬਾਰ ਨਿਕਲ ਕੇ ਆਂਦਾ ਉੱਥੇ
ਤੇ ਹਾਂਜੀ, ਹਾਂ, ਨਵੀਂ-ਨਵੀਂ ਚੀਜ਼ਾ ਬਿਲਕੁਲ, ਅਪਣੇ ਧਰਮ ਦੇ ਰਿਲੇਟਿਡ ਹੀ ਉੱਥੇ ਸਭ ਕੁਛ ਹੈਗਾ, ਸਾਰੀ ਚੀਜ਼ਾਂ ਹੈਨਾ। ਗੱਤਕਾ ਤੇ ਉੱਥੇ ਛੋਟਾ ਮੈਂ ਕੈਂਨੀ ਆ ਛੋਟੇ ਤਿੰਨ-ਤਿੰਨ, ਚਾਰ-ਚਾਰ ਸਾਲ ਦੇ ਬੱਚੇ ਆਏ ਹੁੰਦੇ ਨੇ, ਔਰ ਏਨਾ ਪਿਆਰਾ ਇੰਨਾ ਅੱਛਾ ਗੱਤਕਾ ਖੇਲਦੇ ਨੇ, ਬਹੋਤ ਵਧੀਆ। ਔਰ ਕਲਾਸਿਸ, ਬਿਲਕੁਲ ਹਾਂ। ਹਾਂਜੀ-ਹਾਂਜੀ, ਚੋਲਾ-ਚੋਲਾ ਪਾਇਆ ਹੁੰਦਾ ਉਨ੍ਹਾਂ ਨੇ, ਹਾਂ। ਪੂਰੇ ਤਿਆਰ ਹੋਕੇ, ਫੇਰ ਗ ਤਕਾ ਖੇਲਦੇ ਨੇ, ਬੋਤ ਛੋਣੇ ਲੱਗਦੇ ਨੇ, ਛੋਟੇ-ਛੋਟੇ ਬੱਚੇ ਨਾ। ਓਈ ਮਾਂ-ਪਿਓ, ਹਾਂ। ਹੂੰ, ਹਾਂ, ਜਿਵੇਂ ਹਾਂ, ਐਈ ਐ ਤੇ ਮਾਂ-ਪਿਓ ਦੇ ਹੱਥ 'ਚ ਹੁੰਦਾ, ਬੱਚਿਆਂ ਨੂੰ ਕੇਹੜੇ ਜਗ੍ਹਾ ਪਾਣਾ ਏ, ਕੀ ਸ ਖਾਣੈ, ਕੁੱਛ ਬ ਬੱਚਿਆਂ ਨੂੰ ਸ਼ੌਕ ਹੁੰਦਾ ਐ, ਉਹਨਾਂ ਦੇ ਮਾਂ-ਪਿਓ ਨੀ ਭੇਜਣਾ ਚਾੰਹਦੇ ਹੈਨਾ।
ਨਹੀਂ-ਨਹੀਂ, ਐ ਤੇ ਬੜੀ ਜਰ ਅੱਛੀ ਗੱਲ ਹੈਗੀਏ, ਇੱਥੇ ਤੇ ਭਾਵੇਂ ਤੁਸੀਂ ਦੀ, ਦਸ ਦਿਨ ਦੀ ਜ਼ਰੂਰ ਬੱਚਿਆਂ ਨੂੰ ਕਲਾਸ ਲਗਵਾਣੀ ਚਾਹੀਦੀ ਏ, ਬੱਚਿਆਂ ਨੂੰ, ਆਪਣੇ ਧਰਮ ਬਾਰੇ ਪਤਾ ਪਤਾ ਲੱਗਦਾ ਐ, ਆਪਣੇ, ਆਪਣੀ ਵਿਰਾਸਤ ਬਾਰੇ ਪਤਾ ਲੱਗਦਾ ਵੀ ਅ ਸ, ਐ ਸਾਡੇ ਗੁਰੂ ਖੇਲਦੇ ਸੀ ਗਤਕਾ। ਸਭ ਕੁਛ ਜਾਚ ਆਂਦੀ ਏ ਬੱਚਿਆਂ ਨੂੰ, ਐ ਤੇ ਬੜਾ ਵਧੀਆ ਹੈਗਾ ਏ।
ਹਾਂਜੀ-ਹਾਂਜੀ। ਤੇ ਸਾਰੇ ਛੋਟੇ, ਛੋ ਛੋਟੇ ਤੋਂ ਵੱਡਾ ਸਾਰਾ ਬੱਚਾ ਇੱਥੇ ਆਇਆ ਹੁੰਦਾ ਜਿਵੇਂ ਸਕੂਲ ਈਚ ਕਲਾਸਿਸ ਲੱਗਦੀਆਂ ਏ ਨਾ। ਓਦਾਂ ਈ ਸੇਮ ਕਲਾਸਿਸ ਉੱਥੇ ਲਗਾਂਦੇ ਨੇ, ਛੋਟੇ ਬੱਚੇ ਛੋ ਕਲਾਸਾਂ ਵਿੱਚ ਹੁੰਦੇ ਨੇ, ਵੱਡੇ ਬੱਚੇ ਵੱਡੇ ਕਪੀ ਲਗਵਾਂਦੇ ਨੇ ਉੱਥੇ, ਜਿਹਨਾ, ਐ ਨੀ ਕਿ ਵੱਡੀ ਚੀਜ਼ਾਂ ਸਿਖਾਂਦੇ ਨੇ ਬੇਸਿਕ ਸਿਖਾਂਦੇ ਨੇ ੳੜਾ ਐੜਾ ਈੜੀ ਹਂਜੀ ਸਟਾਰਟਿੰਗ ਤੋਂ ਸ ਖਾਂਦੇ ਨੇ ਕਿਉਂਕਿ ਕਈ ਬੱਚੇ ਹੁੰਦੇ ਆ ਜਿਹਨਾਂ ਨੂੰ ਕੁਛ ਵੀ ਨੀ ਆਉਂਦਾ ਆਉਂਦਾ ਹਨਾ ਤੇ ਐਸੀ ਗੱਲ ਨੀ ਉੱਥੇ ਅਹ ਦੂਜੇ ਧਰਮ ਦੇ ਵੀ ਲੋਕੀ ਬੱਚੇ ਆਂਦੇ ਨੇ।
ਹਾਂ ਨਹੀਂ ਸਭ ਨੂੰ ਪਤਾ ਲੱਗਨਾ ਚੈਦਾ ਐ। ਸਿੱਖੀ ਦੇ ਬਾਰੇ ਚ ਕਈਆਂ ਨੂੰ ਬੋੱਤ ਇੰਟਰਸਟ ਹੁੰਦਾ ਐ ਤੁੱਨੂੰ ਨੂੰ ਵੀ ਬੋੱਤ ਇੰਟਰਸਟ ਐ ਸਿੱਖੀ ਚ।
ਹਂਜੀ, ਹਿੰਦੂ ਬੱਚਾ ਵੀ ਬੋੱਤ ਆਂਦਾ ਹਿੰਦੂ ਬੱਚਾ ਮੈਂ ਕੈਨੀਆਂ। ਇੰਨਾ ਛੋਟਾ, ਛੋਟਾ ਬੱਚਾ ਆਇਆ ਹੁੰਦਾ ਨਾ ਹਿੰਦੂ ਬੱਚਾ। ਫੇਰ ਪਤਾ ਔਥੇ ਨਾ ਅਹ ਪ੍ਰੇਅਰ ਹੁੰਦੀ ਏ। ਪ੍ਰੇਅਰ ਵਿਚ ਸ਼ਬਦ ਬੋਲਦੇ ਨੇ ਸਾਰੇ ਬੱਚੇ ਈ ਬੋਲਦੇ ਨੇ ਮ ਮਤਲਬ ਸਭ ਕੁਛ ਉੱਥੇ ਬੱਚਿਆਂ ਤੋਂ ਕਰਇਆ ਜੈਂਦਾ ਐ। ਪ੍ਰੇਅਰ ਬੱਚੇ ਕਰਦੇ ਨੇ ਹਾਰਮੋਨੀਅਮ ਤਬਲਾ ਬੱਚੇ ਵਜਾਂਦੇ ਨੇ। ਜਦੋਂ ਸਵੇਰੇ ਜਿਵੇਂ ਨੋ ਵਜੇ ਦੀ ਟਾਈਮਿੰਗ ਹੁੰਦੀ ਏ। ਨੋ ਵਜੇ ਕੈਂਪ ਵਿੱਚ ਸਭ ਨੂੰ ਪਹੁੰਚਨਾ ਹੁੰਦਾ। ਫੇਰ ਸਭ ਤੋਂ ਪੈਲਾਂ ਪ੍ਰੇਅਰ ਹੁੰਦੀ ਐ। ਸ਼ਬਦ ਬੋਲਦੇ ਨੇ ਹਂਜੀ, ਦੋ ਤਿੰਨ ਸ਼ਬਦ ਬੋਲਦੇ ਨੇ। ਫਿਰ ਉਸ ਤੋਂ ਬਾਦ ਸਭ ਲੋਕ ਅਪਨੀ ਅਪਨੀ ਉਨਾਂ ਨੂੰ ਕਲਾਸਾਂ ਦਿੱਤੀ ਜੈਂਦੀਆਂ ਔ। ਕਲਾਸਾਂ ਵਿੱਚ ਚਲੇ ਜਾਂਦੇ ਨੇ ਅਪਨੇ ਫੇਰ ਔ। ਸਿੱਖ ਕੇ ਇੱਕ ਡੇਢ ਘੰਟਾ ਸਿਖਾਂਦੇ ਨੇ ਉੱਥੇ। ਫੇਰ ਉਸ ਤੋਂ ਬਾਦ ਉਨਾਂ ਦੀ ਕਲਾਸਿਸ ਦਾ ਟਾਈਮ ਹੋ ਜੈਂਦਾ। ਐਕਟੀਵਿਟੀ ਕਲਾਸਿਸ ਜਿੰਨੇ ਜਿੰਨੇ ਵੀ ਪੈਲਾਂ ਲਿਸਟਾਂ ਬਨਦੀਆਂ ਔਦੇ ਵਿੱਚ ਬੱਚਿਆਂ ਨੂੰ ਪੁੱਛਿਆ ਜੈਂਦਾ ਐ। ਤੁਸੀਂ ਕੇੜੀ ਕੇੜੀ ਦੋ ਤਿੰਨ ਇੱਚ ਪਾਰਟ ਲੈ ਸਕਦੇ ਨੇ ਔ ਲੋਕ। ਸਭ ਕੁਛ ਨੀ ਸਿੱਖ ਪਾਂਦੇ ਨਾ। ਹਂਜੀ, ਹਂਜੀ ਹਾਂ। ਹਾਂ ਫੇਰ ਉਸ ਤੋਂ ਬਾਦ ਨਾ ਲੰਚ ਟਾਈਮ ਹੋ ਜੈਂਦਾ ਨਾ। ਫਿਰ ਬੱਚਿਆਂ ਵਾਸਤੇ ਅਲੱਗ ਅਲੱਗ ਚੀਜ਼ਾਂ ਵੀ ਬਨਾਈ ਜਾਂਦੀਆਂ ਨੇ।
ਹਾਂ ਔਹੀ ਕਹਿ ਰਹੀ ਹਾਂ ਬੱਚਿਆਂ ਨੂੰ ਦਿੰਦੇ ਨੇ ਰਿਫਰੈਸ਼ਮੈਂਟ ਵੀ ਸ਼ਾਇਦ।
ਹਾਂ। ਸਭ ਬੱਚਿਆਂ ਨੂੰ ਫੇਰ ਉੱਥੇ ਮਤਲਬ ਅਲੱਗ ਅਲੱਗ ਚੀਜ਼ਾਂ ਬਨਦੀਆਂ। ਕਿਸੇ ਦਿਨ ਪੋਹਾ ਬਨ ਜਾਂਦਾ ਐ। ਕਿਸੇ ਦਿਨ ਪਾਸਤਾ, ਕਿਸੇ ਦਿਨ ਮੈਕਰੋਨੀ। ਕਿਸੇ ਦਿਨ ਸੈਂਡਵਿਚ ਹਾਂ ਸਭ ਅਲੱਗ ਅਲੱਗ ਦਿਨ। ਸਭ ਨੂੰ ਅਲਗ ਅਲਗ।
ਹਾਂ ਔਹੀ ਫੇਰ ਬੱਚਿਆਂ ਦਾ ਬੱਚਿਆਂ ਦਾ ਇੰਟਰਸਟ ਵੀ ਫੇਰ ਬਨਦਾ ਨਾ। ਜੇ ਬੱਚਿਆਂ ਨੂੰ ਖਾਨ ਵਾਸਤੇ ਕੁਛ ਤੇ ਇਸੀ ਖੁਸ਼ੀ ਚ ਜਾਂਦੇ ਨੇ ਬਚੇ। ਵੀ ਅੱਜ ਸੈਂਡਵਿਚ ਮਿਲੇਗੈ, ਅੱਜ ਪੋਹਾ ਮਿਲੇਗਾ, ਅੱਜ ਕੁਛ ਬੱਚੇ ਤੇ ਇਸੇ ਇੰਟਰਸਟ ਚ ਚਲੇ ਜਾਂਦੇਨੇ।
ਹਾਂ ਔਹ ਬੋੱਤ ਸਾਫ ਸੁਥ ਰੀ ਹਾਂਜੀ, ਬਹੁਤ ਸਾਫ਼ ਸੁਥਰੀ ਚੀਜ਼ ਬਨਾਦੇ ਨੇ, ਗਲਵਜ਼ ਪਾ ਕੇ ਬੋੱਤ ਅੱਛੇ ਨਾਲ ਕਰਦੇ ਨੇਬੋੱਤ ਅੱਛ
ਹਾਈਜੀਨ ਤੇ ਹਂਜੀ ਜਿੰਨੀ ਹਾਈਜੀਨ ਰੱਖ ਕਿ ਜੇ ਬੱਚਿਆਂ ਵਾਸਤੇ ਤੇ ਜੈ਼ਦਾ ਹੀ ਧਿਆਨ ਰੱਖਨਾ ਪੈਂਦਾ। ਛੋਟੇ ਬੱਚਿਆਂ ਨੂੰ ਜਲਦੀ ਹੋ ਜਾਂਦੇ ਇਨਫੈਕਸ਼ਨ ਵਗੈਰਾਤੇ ਜਿੰਨੀ ਜੈ਼ਦਾ ਜਿਨੂੰ ਹੋਏਗੀ ਉਨਾ ਈ ਅੱਛਾ ਰਹੇਗਾ।
ਬਿਲਕੁੱਲ, ਬਿਲਕੁੱਲ ਤੇ ਬੋੱਤ ਅੱਛਾ ਕੰਮ ਕਰਦੇ ਪਏ ਨੇ। ਲੋਕ ਹਰ ਸਾਲ ਬੱਚਾ ਵੱਧਦਾ ਹੀ ਵੱਧ ਐ ਘੱਟਦਾ ਨੀ ਏ, ਹਰ ਸਾਲ ਬੱਚਾ ਨਾ ਵੱਧਦਾ ਪਿਆ ਇੱਥੇ।
ਹਾਂ ਤੇ ਜਿੰਨਾ ਅੱਛਾ, ਜਿੰ ਜਾਦਾ ਅੱਛੀ ਹੋਏਗੀ ਬੱਚਿਆਂ ਦੀ ਪ੍ਰੋਗਰੈਸ ਤੇ ਫੇਰ ਪੇਰੈਂਟਸ ਨੂੰ ਵੀ ਇੰਟਰਸਟ ਆਂਦੈ, ਵੀ ਸਾਡਾ ਬੱਚਾ ਸਿੱਖ ਰਿਐ। ਤੇ ਅਸੀਂ ਵੀ ਦੂਸਰੇ ਨੂੰ ਵੀ ਦੱਸਾਂਗੇ, ਉਹ ਵੀ ਬੱਚਾ ਆਪਨਾ ਭੇਜੇਗਾ। ਫੇਰ ਐਵੇਂ-ਐਵੇਂ ਕਰਕੇ ਅੱਗੇ-ਅੱਗੇ ਇੰਟਰਸਟ ਵਨਦਾ ਜਾਂਦੈ ਨਾ
ਜਾਂਦੈ। ਹਾਂ ਫੇਰ ਹਰ ਸਾਲ ਹੁੰਦੈ ਏ ਨਾ, ਜਿਵੇਂ ਹੁੰਦਾ ਨਾ ਕਈ ਚੀਜ਼ਾਂ ਚ ਬੱਚਿਆਂ ਦਾ ਇੰਟਰਸਟ ਘੱਟ ਜਾਂਦੈ। ਤੇ ਹਰ ਸਾਲ ਬੱਚਾ ਆਂਦੈ, ਨਵੇਂ ਤੋਂ ਨਵਾਂ ਬੱਚਾ ਆਦੈ।
ਹਾਂ ਬੜੇ ਵਧੀਆ ਤੁਸੀਂ ਕਰਦੇ ਪਏ ਉ ਐ
ਹੂੰ।
ਸੇਵਾ ਅਸੀਂ ਵੀ ਅਗਲੇ ਵਾਰੀ ਭੇਜਾਂਗੇ ਪਨੇ ਬੱ
ਬਿਲਕੁਲ ਭੇ ਅਸੀਂ ਤੇ, ਹਾਂ ਮੈਂ ਤੇ ਮੈਂ ਤੇ ਸਟੋਰੀਜ਼ ਵੀ ਲਗਾਈਆਂ ਸੀ, ਤੁਸੀਂ ਵੇਖਿਆ ਨੀ?
ਹਾਂ।
ਮੈਂ ਸਟੋਰੀਜ਼ ਲਗਾਈਆਂ ਸੀ, ਜਦੋਂ ਸਟਾਰਟ ਹੋਨ ਲੱਗਿਆ ਸੀ ਮੈਂ ਅ ਸਟੋਰੀ ਲਗਾਈ ਸੀ।
ਹਾਂ, ਮੈਂ ਤੇ ਤਾਂ ਉਦੋਂ ਨਾ ਫੇਰ ਮੇਰੇ ਉਨਾਂ ਨੇ ਹੁਨੇ ਈ ਪੁੱਛਿਆ ਨਾ, ਮੈਨੂੰ ਥੋੜੇ ਦਿਨ ਪੈਲੇ ਈ।
ਅੱਛਾ, ਅੱਛਾ ਅੱਛਾ।
ਘੁੰਮਣ ਚਲੇ ਗਏ ਫੇਰ ਨਾਨੀ ਘਰ ਚਲਾ ਗਿਆ, ਤੇ ਸਟੋਰੀ ਤੇ ਤੁਹਾਡੀ ਦੇਖ ਕੀ ਸੀ ਮੈਂ ਫੇਰ ਹੁਨ ਉਨਾਂ ਨੇ ਇਨਕੁਆਇਰੀ ਪੁੱਛੀ ਐ ਨਾ, ਤੇ ਤਾਂ ਕਰਕੇ ਮੈਂ ਕਿਆ ਮੈਂ ਕਿਆ ਸੀ, ਉਨਾਂ ਨੂੰ ਮੈਂ ਕਿਆ ਹੁਨ ਤੇ ਮੁਸ਼ਕਿਲ ਈ ਵੈਸੇ।
ਹਾਂਜੀ-ਹਾਂਜੀ ਕੋਈ ਗੱਲ ਨੀ, ਅਗਲੇ ਸਾਲ ਭੇਜ ਦੇਨਾ।
ਹਾਂ, ਅਗਲੇ ਸਾਲ ਈ ਆਨਗੇ ਹੁਨ ਤੇ।
ਹਾਂਜੀ-ਹਾਂਜੀ, ਤੇ ਫੇਰ ਸਭ ਤੋਂ ਇੰਟਰਸਟਿੰਗ ਗੱਲ ਦੱਸਾਂ ਤੁਆਨੂੰ। ਸਭ ਤੋਂ ਲਾਸਟ ਵਿਚ ਕੀ ਹੁੰਦੈ, ਜਿਵੇਂ ਦਸ ਕਿਸ ਹਰ ਸਾਲ ਅਲੱਗ-ਅਲੱਗ ਦਿਨ ਦਾ ਹੁੰਦਾ ਜਿਵੇਂ ਇੱਕ ਕਿਸੇ ਦਿਨ ਕਿਸੇ ਸਾਲ ਅਸੀਂ ਦਸ ਦਿਨ ਦਾ ਰੱਖ ਲੈਂਨੇ ਆਂ, ਕਿਸੇ ਦਿਨ ਬਾਰਾਂ, ਬਾਰਾਂ ਬਾਰਾਂ ਦਿਨ ਦਾ ਹੁੰਦੈ, ਕਦੀ ਪੰਦਰਾਂ ਦਿਨ ਦਾ ਹੋ ਜਾਂਦੈ। ਇਸ ਵਾਰੀ ਬਾਰਾਂ ਦਿਨ ਤੇ ਐਂਡਿੰਗ ਆ, ਤੇ ਜੇੜਾ ਲਾਜ ਕੱਢਿਆ ਹੁੰਦੈ ਨਾ ਤਾਂ ਅਸੀਂ ਉਨਾਂ ਨੂੰ ਵੋਟਰ ਪਾਰਕ ਲੈ ਕੇ ਜਾਂਨੇ ਆਂ।
ਹਾਂ ਉਈ ਨਾ ਬੱਚਿਆਂ ਨੂੰ ਐਸ ਚੀਜ਼ ਦਾ ਫੇਰ ਤਾਂ ਈ ਬੱਚੇ ਜਾਂਦੇ ਨੇ, ਇੰਟਰਸਟ ਬਨ ਜਾਂਦੈ ਬ
ਹਾਂ ਬਹੁਤ ਬੱਚਾ ਹੋ ਜਾਂਦੈ, ਬਹੁਤ ਬ ਅੱਛਾ ਹੋ ਜਾਂਦਾ ਸਭ ਨੂੰ ਵੋਟਰ ਪਾਰਕ ਲੈ ਕੇ ਜਾਂਨੇ ਆ, ਫਿਰ ਉੱਥੇ ਦੀ ਮੀਲ ਵੀ ਉਨਾਂ ਨੂੰ ਖਵਾਈ ਦੀ ਹੁੰਦੀ ਐ। ਤੇ ਖ਼ੁਸ਼ ਹੋ ਜਾਂਦੇ ਨੇ ਬੱਚੇ ਹਾਂ ਤਾਂਈ ਹਾਂ ਤਾਂ ਹੀ, ਫੇਰ ਅਗਲੇ ਸਾਲ ਬੱਚਾ ਹੋਰ ਆਂਦੈ।
ਹਾਂਜੀ, ਉਈ ਨਾ ਇੰਟਰਸਟ ਬਨਾਈ ਰੱਖੋ ਤਾਂਈ ਏ।
ਉਈ ਸਿਰਫ਼ ਅਗਰ ਕਲਾਸਿਸ ਹੁੰਦੀਆਂ, ਤੇ ਕੋਈ ਬੱਚਾ ਨੀ ਆਨਾ ਸੀ।
ਨਈ ਆਂਦਾ ਉਈ ਨਾ ਬੱਚਿਆਂ ਨੂੰ ਹੁੰਦੈ, ਵੀ ਹਾਂ ਵਾਟਰ ਵਾਟਰ ਪਾਰਕ ਵੀ ਲੈ ਜੇਂਗੇ ਸਾਨੂੰ, ਖਾਣ ਨੂੰ ਵੀ ਅੱਛੀ- ਅੱਛੀ ਚੀਜ਼ਾਂ ਮਿਲੇ
ਹਾਂ ੳਈ ਨਾ ਔਰ ਅਗਰ ਅਸੀਂ ਮ ਲੋ ਹਾਂ ਅਗਰ ਮੰਨ ਹਾਂ, ਜਿਹੜਾ ਅਸੀਂ ਫੇਰ ਅਟੈਂਡੈਂਸ ਵੀ ਲੈਂਨੇ ਹਾਂ ਜੇੜਾ ਬੱਚਾ ਦਸ ਤੋਂ ਦਸ ਦਿਨ ਆਂਦਾ ਏ ਨਾ ਪੰਦਰਾਂ ਦਿਨ ਜਿਵੇਂ ਬਾਰਾਂ ਦਿਨ ਉਨਾਂ ਨੂੰ ਵੀ ਲੈ ਕੇ ਜਾਂਨੇ ਆ
ਅੱਛਾ ਹਾਂ ਐ ਤੇ ਹੈ ਵੇ ਫੇਰ
ਚਲੋ ਭੇਜਨਾ ਤੁਸੀਂ ਅਗਲੇ ਸਾਲ ਤੋਂ ਹਨਾ ਤੁਸੀਂ ਅਗਲੇ ਸਾਲ ਤੋਂ ਦੋਨੋ ਬੱਚੇ ਭੇਜਨਾ। ਚਲੋ ਜੀ ਠੀਕ ਏ ਜੀ ਸਸ ਸ੍ਰੀ ਕਾਲ।
ਆਹ।